ਟੋਅ, ਹੈਲੋ ਹੈਲੋ, ਹੈਲੋ
ਹੈਲੋ
ਹਾਂਜੀ ਸਸੀ਼ ਕਾਲ ਜੀ।
ਸਸੀ਼ ਕਾਲ ਜੀ, ਕਿਵੇਂ ਓ।
ਹੈਲੋ, ਵਦੀਆ ਜੀ ਹੋਰ ਤੁਸੀਂ ਠੀਕ ਓ?
ਵਦੀਆ ਜੀ, ਵਦੀਆ ਹੋਰ ਦੱਸੋ ਹਾਂਜੀ, ਹਾਂਜੀ ਵਦੀਆ ਜੀ ਹੋਰ ਦੱਸੋ ਜੀ ਆਪਣੀ।
ਹੋਰ ਜੀ, ਬਸ ਕੁਛ ਨੀ ਜੀ, ਅਸੀਂ ਹਾਂਜੀ ਬਸ ਰੋਟੀ, ਵਗੈਰਾ ਬਣਾ ਕੇ ਹਟੇ ਸੀਗੇ, ਫ੍ਰਰੀ ਹੋ ਕੇ ਹਟੇ ਸੀ ਓਨੀ।
ਅੱਛਾ।
ਹਾਂਜੀ ਤੁਸੀਂ ਦੱਸੋ ਜੀ ਕੀ ਕਰਦੇ ਸੀ।
ਕੁਝ ਨੀ ਕਰਦੇ ਸੀ ਪੇਕੇ ਆਏ ਸੀ ਅੱਜ ਘੁੰਮਣ ਗਏ ਸੀ।
ਅੱਛਾ ਜੀ।
ਹਾਂ, ਤੇ ਬਾਰ ਤੇ ਇੰਨੀ ਗਰਮੀ ਓ ਹੋ ਹੋ ਬੁਰੇ ਹਾਲ ਹੋ ਗਿਏ ਇੱਥੇ ਜਾ ਕੇ।
ਪੂਜੀ ਗਰਮੀ ਬੋਤ ਜ਼ਿਆਦਾ ਜੀ ਕੱਲ੍ਹ ਆ ਜੇ ਸੁਬਾ ਜਦੋਂ ਮੀਂ ਆਇਆ ਸੀ ਉਸ ਟਾਈਮ ਮੋਸਮ ਸੈੱਟ ਓ ਗਿਆ ਸੀ ਉਸ ਤੋਂ ਬਾਦ ਤਾਂ ਉਸ ਤੋਂ ਵੀ ਜਿਆਦਾ ਗਰਮੀ ਹੋ ਗਈ ਜੀ, ਬਾਰ ਨਿਕਲ ਨੂੰ ਤਾਂ ਮਨ ਈ ਨਈ ਕਰਦਾ ਜੀ, ਹਾਂਜੀ।
ਕਦੀ ਤੇ ਮੋਸਮ ਵਦੀਆ ਹੋ ਜਾਂਦਾ ਸੀ, ਕਦੀ ਧੁੱਪ ਆਂਏ ਦੀ ਮੋਸਮ ਠੀਕ ਹੋਏਂਦਾ ਸੀ।
ਹਾਂਜੀ, ਵੈਸੇ ਅੱਜ ਤਾਂ ਸੂਰਜ ਵੀ, ਹਾਂਜੀ।
ਹੁੰ, ਅਸੀਂ ਸਗੋਂ ਪਲੈਨਿੰਗ ਕੀਤੀ ਕਿ ਕਿਦੇ ਮੰਮੀ ਚੱਲ ਆਓ ਮੈਨੂੰ ਘੁੰਮਾ ਫਿਰਾ ਕੇ ਲੇਆਓ ਚਲੋ ਘੁੰਮਣ ਚਲੀਏ। ਘੁੰਮਣ ਕੀ ਜਾਣਾ ਸੀ ਇੰਨੀ ਗਰਮੀ ਓਹੋ, ਬਾਰ ਤੇ ਜਾ ਕੇ ਮੈਂ ਪਛਤਾਈ।
ਹਾਂਜੀ, ਵੈਸੇ ਅੱਜ ਸੁਬਹ ਈ ਛੇ ਕੁ ਵਜੇ ਬੋਤ ਜਿਆਦਾ ਗਰਮੀ ਸੀ ਜੀ ਅੱਜ ਤਾਂ
ਹਾਂਜੀ।
ਹਾਂਜੀ ਬਾਕੀ ਆਪਾਂ ਨੂੰ ਪੇਕੇ ਆ ਕੇ ਵਾਧੁ ਹੁੰਦਾ ਜੀ, ਵੀ ਚਲੋ ਘੁੰਮ-ਫਿਰ ਆਈਏ ਐ ਨਾ। ਸੋਹਰੇ ਘਰ ਐ ਹੁੰਦਾ ਵੀ ਕੰਮ ਈ ਜ਼ਿਆਦਾ ਹੁੰਦੇ ਆ।
ਹਾਂ ਸੋਹਰੇ ਘਰੇ ਦੇ ਕੰਮ ਹੁੰਦੇ ਆ ਚੱਲ ਹੁਣ ਪੇਕੇ ਹੁੰਦਾ ਆਏ ਦੇ
ਹਾਂਜੀ ਹਾਂਜੀ ਇੱਥੇ ਐਂ ਹੁੰਦਾ ਵਿਹਲਿਆ ਵੀ ਚਲੋ ਹਾਂਜੀ ਵਿਹਲਿਆਂ ਦੇ ਤਾਂ ਦਿਨ ਵੀ ਨਹੀਂ ਨਿਕ ਕੱਲੇ ਆ ਜ ਇਹ ਜਾ ਹੁੰਦਾ ਵੀ ਚਲੋ ਕਿਤੇ ਜਾ ਆਇਏ ਹੈ ਨਾ ਫਿਰ ਸਾਰਾ ਦਿਨ ਜ ਹੀ ਨਿਕਲ ਜਾਂਦਾ ਹੈਗਾ
ਤਾਂ ਹੀ ਤੇ ਕਹਿਣਾ ਤੇ ਉੱਥੇ ਅਸੀਂ ਗਏ ਫਿਰ ਉੱਥੇ ਪਾਰਕ ਚ ਘੁੰਮ ਕੇ ਆਏਓ ਓਥੇ ਇੱਥੇ ਤਾਂ ਪਾਰਕ ਹੀ ਬਹੁਤ ਸੋਹਣੀਆਂ ਬਣੀ ਦੀਆਂ ਸਾਡੀ ਗਲੀ ਸਾਈਡ
ਅੱਛਾ ਜੀ
ਤੇ ਇੱਥੇ ਤਾ ਪਾਰਕ ਵਿੱਚ ਘੁੰਮਣ ਦਾ ਕਿੰਨਾ ਮਜ਼ਾ ਆਉਂਦਾ ਹੈ ਅਸੀਂ ਗਏ ਫਿਰ ਸਾਡੇ ਅਸੀਂ ਗਏ ਹਾਂ ਮਗਰ ਹੀ ਮੇਰੀ ਬ੍ਰਦਰ ਦੇ ਬਯੇ ਮੇਰੇ ਭਰਾ ਦੇ ਬੱਚੇ ਵੀ ਉੱਥੇ ਈ ਆ ਗਏ ਉਹਨਾ ਨੂੰ ਪਤਾ ਲੱਗ ਗਿਆ ਬ ਭੂਆ ਉੱਧਰ ਗਈ ਹੈ ਦੋਨੇ ਭਰਾਵਾਂ ਦੇ ਬੱਚੇ ਉੱਥੇ ਆ ਗਏ ਸਾਡੇ ਮਗਰ ਹੀ ਪੈ ਗਏ ਅਸੀਂ ਉਹਨੂੰ ਗਏ ਸੀ ਇੱਥੇ ਚੁੱਪ ਚਾਪ ਚਲੇ ਗਏ ਚੱਲ ਵੀ ਅਸੀਂ ਜਾਂਨੇ ਹਾਂ
ਹਾਂਜੀ ਚਲੋ ਆਏਂ ਹੋ ਜਾਂਦੇ ਜੀ ਚਲੋ ਬੀ ਬਚ
ਫਿਰ ਬੱਚੇ ਦਾ ਤੰਗ ਬਹੁਤ ਕਰਦੇ ਆ ਬਹੁਤ ਤੰਗ ਕਰਦੇ ਇੱਕ ਸ਼ਹਿਰਾਂ ਦੇ ਬੱਚੇ ਤਾਂ ਟਿਕਦੇ ਹੀ ਨਹੀਂ ਜਮਾ ਹੀ ਨਹੀਂ ਟਿਕਦੇ
ਹਾਂਜੀ ਹਜੇ ਆਪਣੇ ਪਿੰਡ ਵਾਲੇ ਤਾਂ ਹਜੇ ਟੇਕ ਜਾਂਦੇ ਹੈ ਜੀ ਸ਼ਹਿਰਾਂ ਆਲੇ ਨੀ ਟਿਕਦੇ ਹੈਗੇ
ਹੋਰ ਪਿੰਡਾ ਵਾਲੇ ਬੱਚੇ ਤਾਂ ਬਹੁਤ ਵਧੀਆ ਨੇ ਤੇ ਇਹ ਤਾਂ ਬੱਚੇ ਲਹੂ ਪੀ ਜਾਂਦੇ ਨੇ ਇੱਕ ਪਰਸੈਂਟ ਵੀ ਨਹੀਂ ਟਿਕਦੇ
ਸਹੀ ਗੱਲ ਹੈ ਜੀ ਹਜੇ ਬਾਕੀ ਪਿੰਡਾਂ ਵਾਲੇ ਬੱਚਿਆਂ ਨੂੰ ਇਨਾ ਉਹ ਨਹੀਂ ਹੁੰਦਾ ਜੀ
ਹਾਂ ਜਿੰਨਾ ਮਰਜੀ ਡਾਟ ਦੋ ਉਣਾ ਨੂੰ ਅਸਰ ਹੀ ਨਹੀਂ ਹੁੰਦਾ
ਹਾਂਜੀ ਕਿਉਂਕਿ ਸ਼ਹਿਰਾਂ ਵਾਲੇ ਬੱਚੇ ਵੀ ਆਪਣੇ ਇਹੋ ਜਿਹੇ ਮਾਹੌਲ ਚ ਜਾਂਦੇ ਆਉਂਦੇ ਰਹਿੰਦੇ ਜ ਅਹ ਸ਼ਹਿਰਾਂ ਚ ਪਾਰਕ ਜ਼ਿਆਦਾ ਬਣੇ ਹੁੰਦੇ ਆ ਜੀ ਪਿੰਡਾਂ ਨਾਲੋਂ ਪਿੰਡਾਂ ਵਾਲੇ ਬੱਚੇ ਜਦੋਂ ਸ਼ਹਿਰ 'ਚੋਂ ਕਿਤੇ ਪਾਰਕ 'ਚ ਜਾਂਦੇ ਆ ਪਿੰਡਾਂ ਵਾਲੇ ਬੱਚਿਆਂ ਨੂੰ ਹੁੰਦਾ ਵੀ ਹਾਂ ਅਸੀਂ ਇੱਥੇ ਦੇਖੀਏ ਕੀ ਕੁਛ ਹੈ ਜੀ ਸ਼ਹਿਰਾਂ ਵਾਲਿਆਂ ਨੇ ਦੇਖਿਆ ਹੁੰਦਾ ਉਹ ਤਾਂ ਕਰਕੇ ਚੌਣ ਜਿਆਦਾ ਕਰਦੇ ਹੈ ਜੀ
ਆਪਣੇ ਤੇ ਸ਼ਹਿਰ ਵ ਆਪਣੇ ਪਿੰਡ ਵਾਲੇ ਕਹਿਣਗੇ ਏ ਤਾਂ ਪਾਗਲ ਨੇ
ਹਾਂਜੀ
ਖਾਣ ਪਜਾ ਕ ਨੀ ਹੈਗੀ ਕਹਿਰ ਦੇ ਬੱਚਿਆਂ ਨੂੰ
ਉਹੀ ਤਾਂ ਗੱਲ ਹੈ ਜੇ ਆਹੀ ਉਹ ਕਰੀ ਜਾਂਦੇ ਰਹਿੰਦੇ ਆ ਜੀ ਸ਼ਰਾਰਤਾਂ ਹੀ ਬਹੁਤ ਜ਼ਿਆਦਾ ਕਰਦੇ ਆ ਹਾਂਜੀ
ਅੱਜ ਕੱਲ੍ਹ ਬੱਚੇ ਬੜੇ ਗੰਦੇ ਨੇ
ਉਹੀ ਤਾਂ ਕਹਿੰਦੇ ਜੀ ਬੋਲੇ ਬਿਲਕੁਲ ਵੀ ਆਖੀ ਨਹੀਂ ਲੱਗਦੇ ਜੀ
ਆ ਤੇ ਮੇਰੇ ਭਤੀਜੇ ਭਤੀਜੇ ਇੰਨੇ ਬੇਕਾਰ ਹੈ ਨਾ ਜਿੰਨੇ ਕਹਿ ਦੋ ਵੀ ਥੋੜੇ ਜਿੰਨੇ ਛੋਟੇ ਸੀ ਨਾ ਤੇ ਬਹੁਤ ਵਧੀਆ ਸੀ ਇਹ ਤੇ ਹੁਣ ਵੱਡੇ ਹੋ ਕੇ ਦਿਮਾਕ ਹੀ ਖਾ ਜਾਂਦੇ ਮੇਰਾ
ਸਹੀ ਗੱਲ ਹੈ ਜੀ ਮੇਰਾ ਬੇਟਾ ਵੀ ਪਹਿਲਾਂ ਜਦੋਂ ਛੋਟਾ ਹੁੰਦਾ ਸੀ ਜੀ
ਹਾਂ
ਹੈਲੋ ਜਦੋਂ ਮੇਰਾ ਬੇਟਾ ਛੋਟਾ ਹੁੰਦਾ ਸੀ ਜੇ ਉਦੋਂ ਬਿਲਕੁਲ ਵੀ ਨਹੀਂ ਬੋਲਦਾ ਹੁੰਦਾ ਸੀ ਜੇ ਐਂ ਜੇ ਅਸੀਂ ਘੂਰ ਵੀ ਦਿੰਦੇ ਹ ਨਾ ਚੁੱਪ ਚੁੱਪ ਕਰਕੇ ਰੋਣ ਲੱਗ ਜਾਂਦਾ ਜੀ ਤੇ ਹੁਣ ਜੇ ਤੁਸੀਂ ਵੇਖਣਾ ਹੋਵੇ ਤਾਂ ਇੰਨਾ ਸ਼ਰਾਰਤੀ ਹੈ ਬਿਲਕੁਲ ਬਿਲਕੁਲ ਵੀ ਆਖੇ ਨੀ ਲੱਗਦਾ ਜੀ ਜੇ ਆਪਾਂ ਕਹਿ ਦਏ ਨਾ ਵੀ ਤੂੰ ਆਹ ਚੀਜ਼ ਨਹੀਂ ਚੱਕਣੀ ਤਾਂ ਉਹ ਚੱਕ ਕੀ ਹਟਣੀ ਹੈ ਜੀ
ਹਾਂ ਬਹੁ
ਜਿੱਦ ਬਹੁਤ ਜਿਆਦਾ ਕਰਦੇ ਆ ਜੇ ਅੱਜ ਕੱਲ੍ਹ ਦੇ ਬੱਚੇ
ਜਿੱਦੀ ਬਹੁਤ ਹ
ਹਾਂਜੀ ਹਾਂਜੀ ਆਖੇ ਔਖੇਲੱਗ ਕੇ ਰਾਜੀ ਨਹੀਂ ਹੈਗੇ ਜੀ ਹੁਣ ਦੇ
ਹਾਂ ਪਹਿਲਾਂ ਜੇ ਸਮਝਾਈ ਏ ਤੇ ਮਾੜਾ ਮੋਟਾ ਸਮਝ ਜਾਂਦੇ
ਹਾਂਜੀ ਹੁਣ ਵਾਲੇ ਨੂੰ ਡਰ ਹੀ ਨਹੀਂ ਹੈਗਾ ਜੀ ਕਿਸੇ ਦਾ
ਅੱਜ ਕੱਲ੍ਹ ਦੇ ਬੱਚਿਆਂ ਦਾ ਜਿੰਨਾ ਮਰਜ਼ੀ ਕੁੱਟਦੇ ਉਹਨਾਂ ਨੂੰ ਅਸਰ ਹੀ ਹੁੰਦਾ ਮੈਂ ਆਈ ਹੋਈ ਆਪਣੇ ਤੀਜੇ ਡਾਂਟੀ ਜਾਣੀ ਡਾਂਟੀ ਉਹਨ ਨੂੰ ਪਤਾ ਨ ਹੁੰਦਾ ਕਿ ਭੂਆ ਡਾਂਟ ਰ ਆ ਮੇਰਾ ਦਿਲ ਕਰਦਾ ਇਹਨਾਂ ਨੂੰ ਕੁੱਟ ਕੇ ਕਮਰੇ ਚ ਬੰਦ ਕਰਦਾ
ਹਾਂਜੀ। ਬਸ ਓਨਾਂ ਨੂੰ ਐਂ ਹੁੰਦਾ ਭੀ ਤਾਂ ਸੁਮਨ ਦੀ ਭੂਆ ਨੂੰ ਉਡਰਾ ਦੇਂਦੀ ਆ ਜੀ।
ਹੋਰ, ਇੱਕ ਮੇਰੀ ਭਤੀਜੀ ਇੰਨੀ ਕਾਰ ਐ ਨਾ ਏਨੀ ਬਾਕੈਰ ਐ, ਚੁੱਪ ਈ ਨੀ ਹੋਂਦੀ ਪਤਾ ਨੀ ਉਹਦੀ ਮੰਮੀ ਨੇ ਕੀ ਅੱਗ ਨੂੰ ਜਮਿਆ ਸੀ ਚੁੱਪ ਈ ਨੀ ਹੋਂ
ਬਸ ਬੱਚੇ ਓਂਈ ਗੱਲਾਂ ਬਾਲੀਆਂ ਮਾਰਦੇ ਆ ਜੀ ਓਂੲ ਬਸ ਕਈ ਬੱਚੇ ਏਦਾਂ ਦੇ ਹੁੰਦੇ ਆ ਜੀ ਜੇੜੇ ਚੌਂੜ ਬਾਲੀ ਕਰਦੇ ਹੁੰਦੇ ਆ।
ਹਾਂ ਤੇ, ਹੋਰ ਵਦੀਆ, ਅੱਜ ਕੀ ਬਣਾਇਆ?
ਅੱਜ ਅਸੀਂ, ਮਟਰ ਪਨੀਰ ਬਨਾਇਆ ਸੀ ਜੀ ਮੈਂ ਵੀ ਪੇਕੇ ਘਰ ਆਈ ਹੋਈ ਸੀ ਜੀ।
ਅੱਛਾ, ਪੇਕੇ ਆਏ ਜੇ ਪੇਕੇ ਦਾ ਸੇਵਾ ਚੰਗੀ ਕਰਾਈ ਜਾਂਨੇ ਨਾ।
ਸਹੀ ਗੱਲ ਹੈ ਜੀ, ਨਾਲ ਖੀ ਬਣਾਲੀ ਸੀ ਜੇ ਓਨਾਂ ਨੇ।
ਅੱਛਾ, ਚਲ ਵਦੀਆ ਸਗੋਂ ਪੇਕਿਆ ਵਾ ਕਰਾਓ ਸਾਡੇ ਵੀ ਅੱਜ ਮੇਰੇ ਛੋਟੇ ਭਾਬੀ ਨੇ ਬਣਾਈ ਸ ਦਾਲ ਬੜੀ, ਇੱਥੇ ਅੰਮਬਰਤਸਰੀ ਬੜੀਆ ਮਿਲ ਦੀਆਂ ਨਾ, ਉ ਪਾ ਕੇ ਬਣਾ ਅਈ ਪਨ ਬਨਾਇਆ ਸੀ, ਨਾਲੇ ਚਾਵਲ ਨ ਰੋਟੀ। ਨਾਲ ਅੰਬ, ਅੰਬ ਤੇ ਏਥੇ ਸ਼ਹਿਰਾਂ ਚ ਮਸੂ਼ਰ ਕੀਤੇ ਪਏ ਅੰਬ।
ਹਾਂਜੀ -ਹਾਂਜੀ, ਬਾਕਿਆ ਹੁਣ ਤਾਂ ਰੁੱਤ ਆ ਜੀ ਅੰਬ ਦੀ।
ਨੀ ਸੈ਼ਰਾਂ ਚ ਕੁਝ ਯਾਦਾ ਈਅੰਬ ਖਾਂਦੇ ਆ।
ਹੂੰ-ਹੂੰ, ਹਾਂਜੀ
ਅਸੀਂ ਘੱਟ ਈ ਖਾਨੇਂ ਅਸੀਂ ਨੀ ਏਨੇ ਖਾਂਦੇ
ਅਸੀਂ ਵੀ ਐਂਨੇ ਖਾਂਦੇ ਨੀ ਜੀ
ਹਜੇ ਅਪਨੇ ਸੈ਼ਰਾ ਚ ਯਾਦਾ ਖਾਂਦੇ ਜੀ ਪਿੰਡ ਚ ਨੀ ਐਨਾ ਖਾਂਦੇ। ਪਿੰਡ ਚ ਅਪਨੇ ਤਾਂ ਸਲਾਦ ਈ ਹੁੰਦਾ ਜੀ ਯਾਦਾਤਾਰ ਰੋਟੀ ਨਾ ਖਾਣ ਨੂੰ। ਜਾਂ ਕਈ ਵਾਰ ਉ ਅ ਖਰਵੂਜਾ ਵਗੈਰਾ ਹੁੰਦਾ ਜੀ
ਹਾਂਜੀ
ਕੈ ਰਏ ਸਮੋਸੇ ਖਾ ਲੈਂਦੇ ਆ ਕਦੇ ਜਲੇਬੀ ਖਾ ਲੋ, ਕਦੇ ਕੁਛ ਖਾ ਲੋ ਸੈ਼ਰ ਔਰ ਪੇਂਡੀ ਤੇ ਬੋ ਯਾਦਾ ਫ਼ਰਕ
ਆਜੀ ਹੋਣ ਜੀ, ਬਹੁਤ ਜ਼ਿਆਦਾ ਫ਼ਰਕ ਕ ਜੀ ਪਿੰਡ ਦਾ ਤੇ ਸ਼ਹਿਰ ਦਾ ਤਾਂ, ਜਿਵੇ ਹੁਨ ਪਿੰਡਾਂ ਚ ਕਿੰਨਾ ਵਦੀਆ ਖਾਣਾ ਮਿਲ ਹੈਲਥੀ ਹੁੰਦੇ ਸੈ਼ਰਾ ਵਾਲੇ ਲੋਕਾਂ ਨੂੰ ਹੁੰਦਾ ਵੀ, ਜ਼ਿਆਦਾ ਤਲਿਆ ਹੋਇਆ ਈ ਹੋਵੇ ਜੀ ਓ, ਹਾਂਜੀ ਤਲਿਆ ਹੋਇਆ ਖਾਣਾ ਓ ਯਾਦਾ ਖਾਂਦੇ ਆ ਸ਼ਹਿਰਾਂ ਵਾਲੇ
ਨਾਂ ਸੈ਼ਰਾਂ ਅਲ ਬਚਨ ਤੇ ਬਸ ਬਾਜ਼ਾਰ ਜਾਣ ਦੀ ਢਿੱਲ ਐ ਆ ਖ ਪੀਜ਼ਾ ਖਾਣਾ ਬਰਗਰ ਖਾਣੇ ਆ ਗੋਲ ਗੱਪੇ ਖਾਣੇ ਕੁਛ ਨੂੰ ਮੋਮੋਸ ਖਾਣੇ ਆ ਤੇ ਬਾੜੇ ਗੰਦੇ ਬੱਚੇ ਸ ਸੈ਼ਰਾਂ ਦੇ ਤੇ
ਹਾਜੀ ਹਾ ਜੀ ਆਪਣੇ ਪਿੰਡ ਵਾਲਿਆਂ ਨੂੰ ਨੀ ਐਨਾ ਪਤਾ ਹੁੰਦਾ ਜੇ ਆਪਣੇ ਪਿੰਡ ਵਾਲੇ ਨੀ ਜਾਨਦੇ ਏਨਾ
ਪਿੰਡ ਚ ਏਨੀਆਂ ਦੁਕਾਨਾਂ ਵੀ ਨੀ ਹੈਗੀਆਂ ਸੈ਼ਰਾਂ ਚ ਥਾਂ -ਥਾਂ ਤੇ ਦੁ ਰੇਹੜੀਆਂ ਲੱਗੀਆਂ ਪਈਆਂ ਦੁਕਾਨਾਂ ਏ ਪਿੰਡਾਂ ਚ ਤਾਂ ਕੋਈ, ਕੋਈ -ਕੋਈ ਦੁਕਾਨ ਹੁੰਦੀ ਜਿੱਥੇ ਮਿਲ ਜੇ
ਹਾਂਜੀ ਬਸ ਓਵੀ ਪਿੰਡਾਂ ਚ ਤਾਂ ਹੁੰਦਾ ਵੀ, ਆ ਸਮੋਸਾ ਮਿਲ ਗਿਆ ਜਾਂ ਬ੍ਰੇਡ ਮਿਲ ਗਿਆ ਆਹੀ ਚੀਜ਼ ਹੁੰਦੀ ਆ ਜੀ ਜਾਂ ਵੱਧੋ ਵੱਧ ਕੁਲਚਾ ਬਰਗਰ ਹੋਰ ਤਾਂ ਆਪਨੇ ਏਨਾ ਪਿੰਡਾਂ ਚ ਕੁਛ ਨੀ ਹੁੰਦਾ ਜੀ
ਵਦੀਆ ਨਈ ਮਿਲਦਾ ਤ ਵਦੀਆ ਆਪਾਂ ਬਚੇ ਬੈਠੇ
ਹਾਂਜੀ, ਸੲਈ ਗੱਲ ਆਜੀ ਨਈ ਤਾਂ ਬੱਚੇ ਠਿੱਠ ਕਰ ਮਾਰਨ, ਹਾਂਜੀ। ਹਜੇ ਆਪਨੇ ਪਿੰਡਾਂ ਆਲੇ ਬੱਚਿਆਂ ਨੂੰ ਨੀ ਪਤਾ ਜੀ ਮੋਮੋਸ ਵਗੈਰਾ ਦਾ ਐਨਾ ਬੀ ਮੋਮੋਸ ਕੀ ਹੁੰਦੇ ਆ ਹੋਰ ਚੀਜ਼ ਕੀ ਹੁੰਦੀ ਆ ਨਾ, ਸ਼ਹਿਰ ਵਾਲਿਆਂ ਨੂੰ ਥੋੜ੍ਹਾ ਜ਼ਿਆਦਾ ਪਤਾ
ਹਾਂ ਆਪਣੇ ਪਿੰਡਾਂ ਤੇ ਨੀ ਮੰਡੀ ਜਿਹੜੀ ਮੰਡੀਆਂ ਆ ਗਈਆਂ ਨੇ, ਵਿੱਚੋਂ ਉੱਥੇ ਲੱਗਣ ਲੱਗ ਗਏ ਦੁਕਾਨਾਂ ਵਗੈਰਾ
ਹਾਂਜੀ ਜਿਵੇਂ ਹੁਣ ਛੋਟੀਆਂ- ਛੋਟੀਆਂ ਮੰਡੀਆਂ ਹੁੰਦੀਆਂ ਉਹਨਾਂ 'ਚ ਜ਼ਿਆਦਾ ਲੱਗਦੀਆਂ ਜੀ
ਹਾਂ ਉੱਥੇ ਤਾਂ ਹੁਣ ਏ ਗੋਲ ਗੱਪੇ, ਮੋਮਸ ਵੋਾਮਸ ਦੀ ਦੁਕਾਨਾਂ ਲੱਗਣ ਲੱਗ ਗਈਆਂ
ਹਾਂਜੀ- ਹਾਂਜੀ -ਹਾਂਜੀ
ਹੋਰ ਸਾਡੇ ਤੇ ਹੁਣ ਰਾਤ ਨੂੰ ਪਾਏ ਹੁਣ ਰਾਤ ਨੂੰ ਦੇਖੋ ਕੀ ਬਣਾਉਣਗੇ, ਹਾਲੇੇ ਤਾਂ ਸ਼ਹਿਰੇ ਤੇ ਕੁਛ ਸੋਚੇ ਨੀ ਬਣਾਉਣਾ ਕੀ ਹੈ
ਹਾਂਜੀ-ਹਾਜੀ, ਸ਼ਹਿਰਾ ਚ ਥੋੜ੍ਹਾ ਲੇਟ ਨੌ ਦਸ ਵਜੇ ਰੋਟੀ ਖਾਂਦੇ ਜੇ, ਆਪਣੇ ਪਿੰਡਾਂ ਚ ਤਾਂ ਬਸ ਛੇ ਸੱਤ ਵਜੇ ਤੱਕ ਗਣ ਨਾਲ ਖਾ ਹਟਦੇ ਆ ਜੀ ਹਾਂਜੀ ਹਾਂਜੀ, ਪਹਿਲਾਂ ਰੋਟੀ ਖਾਣਗੇ, ਫੇਰ ਸੈਰ ਕਰਨ ਆਣਗੇ ਸ਼ਹਿਰਾਂ ਦੇ ਲੋਕੀ ਜੀ
ਗਿਆਰਾਂ ਦਸ ਵਜੇ ਗਿਆਰਾਂ ਵਜੇ ਰੋਟੀ ਖਾਣਗੇ, ਅੱਗੋਂ ਫੇਿਰ ਸੈਰ ਕਰਨ ਚਲੇ ਗਏ ਕੋ ਬਾਰਾਂ ਇੱਕ ਵਜ ਬਹੁਤ ਦ ਹੋਰ
ਸੁਬਾਹ ਇੱਥੇ ਲੇਟ ਉੱਠਦੇ ਹੋਗੇ ਜੀ ਤੁਸੀਂ ਤਾਂ
ਹਾਂਜੀ -ਹਾਂਜੀ ਪਰ ਆਪਣੀ ਵੀ ਆਦਤ ਬਣੀ ਦੀ ਨਾ, ਨੀਂਦ ਜਲਦੀ ਖੁੱਲ ਜਾਂਦੀ ਹੈ ਤੇ ਬ ਨੀਂਦ ਖੁੱਲ ਜਾਂਦੀ, ਬਸ ਪਏ ਰਹਿੰਨੇ ਆ
ਹਾਂਜੀ
ਮੈਂ ਵੀ ਹੁਣ, ਜਿਵੇਂ ਹੁਣ ਮੈਂ ਆਪਦੇ ਸਹੁਰੇ ਪੰਜ ਵਜੇ ਉੱਠ ਕਰੱਦੀ ਹਾਂ ਜੀ, ਸੁਬਹ ਪੌਣੇ ਪੰਜ ਤੇ ਹੁਣ ਮੈਨੂੰ ਇੱਥੇ ਵੀ ਪੰਜ ਵਜੇ ਜਾਗੂ ਖੁੱਲ ਜਾਂਦੀ ਹੈ, ਜੇ ਮੈਂ ਹ ਮੈਨ ਕਹਿੰਦੀ ਸ਼ ਸੁਭਾ ਮੈਂ ਮੀ ਚਾਹ ਤਾਰ ਲੋ, ਵੀ ਆਪਣ ਹੀ ਆਦਤ ਜੀ ਬਣੀ ਹੁੰਦੀ ਹੈ ਜੀ, ਉਹਦੀ ਅੱਖ ਖੁੱਲ ਜਾਂਦੀ ਹੈ ਜੀ ਬਸ, ਹਾਂਜੀ ਬਸ ਉਹੀ ਆਦਤ ਜੀ ਵਾਂਗੂ ਹਾਂਜੀ, ਮੈਨੂੰ ਕਹਿ ਵੀ ਕਹਿਣਗੇ ਵੀ ਹੁਣ ਕਿਹੜਾ ਤੂੰ ਸਹੁਰਰਿਆ ਹੁਣ ਤੂੰ ਪੇਕਿਆ ਹੈਂ, ਤੂੰ ਕੋਈ ਨਾ ਪੈ ਜਾ, ਮੈਂ ਕਹਿੰਦੀ ਕੋਈ ਨਾ ਹੁਣ ਮੈਨੂੰ ਜਾਗ ਆ ਗਈ, ਉਸ ਤੋਂ ਬਾਅਦ ਨੀਂਦ ਹੀ ਨਹੀਂ ਆਉਂਦੀ ਜੀ, ਹਾਂਜੀ
ਨੀਦ ਨੀ ਆਂਦੀ, ਮੈਨੂੰ ਵੀ ਤੇ ਨੀਂਦ ਨੀ ਆਂਦੀ, ਬਸ ਪਾਸੇ ਹੀ ਮਾਰੀ ਨੇ, ਕਿਦੇ ਇੱਧਰ ਪਾਸਾ ਲੈ, ਕਦੇ ਉੱਧਰ
ਹਾਂਜੀ ਬਸ ਇੱਕ ਤਾਂ ਮਨ ਵੀ ਨੀ ਕਰਦਾ ਉੱਠਣ ਨੂੰ, ਵੀ ਉਹ ਉੱਠ ਖੜੀ ਹੈ ਹੈਨਾ ਤੇ ਨਾ ਹੀ ਨੀਂਦ ਆਉਂਦੀ ਹੈ, ਜੀ ਬਸ ਐਏਂ ਵੇਸਲੇ ਜਏ ਹੋ ਕੇ ਪੈ ਜਾਂਦੇ ਆ ਵੀ ਹਾਂ ਨਾ ਨੀਂਦ ਨਾ ਨੀਂਦ ਆਂਦੀ ਐ, ਨਾ ਉੱਠਿਆ ਜਾਂਦਾ ਜੀ, ਮਗਰੋਂ ਕੰਮ ਜੇ ਦੀ ਟੈਨ ਹ ਉੱਥੇ ਆਪਾਂ ਨੂੰ ਕੰਮ ਦੀ ਟੈਨਸ਼ਨ ਹੁੰਦੀ, ਉੱਥੇ ਉਹਦੀ ਉਠ ਖੜਦੇ ਆ ਜੀ ਹਾਂਜੀ ਵਸਾ ਐਵੇ ਇੱਥੇ ਕਿਹੜਾ ਕਿਸੇ ਨੇ ਐਂ ਕਹਿਣਾ, ਵੀ ਉੱਠ ਕੇ ਕੰਮ ਕਰ ਲਉ
ਸਹੀ ਗੱਲ ਹੈ
ਹੈਨਾ ਜੀ ਹਾਂਜੀ ਬ ਫਿਰ ਓਹ ਟੈਨਸ਼ਨ ਜਿਹੀ ਨੀ ਰਹਿੰਦੀ ਜੀ ਕਸੇ ਦੀ, ਵੀ ਆਹ ਵੀ ਕੰਮ ਕਰਨਾ ਪਊ, ਆਹ ਵੀ ਕਰਨਾ ਪਊਗਾ ਉਹ ਤੇ ਆਪਾਂ ਪਹਿਲਾਂ ਉੱਠਦੇ ਹਾਂ ਬਾਅਦ, ਪਹਿਲਾਂ ਸੋਚਦੇ ਹਾਂ ਵੀ ਅੱਜ ਪਹਿਲਾਂ ਕੀ ਕੰਮ ਕਰੀਏ, ਫੇਰ ਉਹ ਹੋਰ ਕੰਮ ਕਰਾਂਗੇ
ਹਾਂ
ਪਹਿਲਾਂ ਟਾਈਮ ਟੇਬਲ ਸੋਚਣਾ ਪੈਂਦਾ ਜੀ, ਸਾਰੇ ਦਿਨ ਦਾ ਉੱਠਣ ਸਾਰ
ਹੂ, ਚਲੋ ਕੋਈ ਨੀ ਬਾਅਦ ਚੋਂ ਆਪਾਂ ਗੱਲ ਕਰਦੇ ਆਂ, ਮੇਰੇ ਬੱਚੇ ਆ ਗਏ, ਠੀਕ ਹੈ
ਹਾਂਜੀ ਹਾਂਜੀ ਠੀਕ ਹੈ ਜੀ, ਹਾਂਜੀ ਓਕੇ ਓ ਸਤਿ ਸ਼੍ਰੀ ਅਕਾਲ ਦੀ ਜੀ, ਹਾਂਜੀ ਓਕੇ ਜੀ
ਬੇਸਤੀ ਕਰਦੇ